ਹੈਲੋ ਹੈਲੋ
ਹੈਲੋ
ਹਾਂਜੀ ਆਵਾਜ਼ ਆ ਰਹੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਤੁਹਾਨੂੰ।
ਹਾਂਜੀ ਹੋਰ ਬ ਵਧੀ
ਕੀ ਕਰ ਰਹੇ ਹੋ?
ਹਾਂਜੀ, ਕੋਚੀ ਵੇਲੇ ਬੈਠੇ ਹੋਏ ਸੀ। ਹਾਂਜੀ, ਹੋਰ ਤੁਹਾਡਾ ਕੰਮ ਬਾਹਰ ਸਹੀ ਜਾ ਰਿਹਾ। ਅੱਠਮ
ਘੁੰਮਣ ਗਏ ਸੀ ਕਿਤੇ।
ਕੀ ਕਹਿ ਰਹੇ ਹੋ?
ਤੁਸੀਂ ਘੁੰਮ ਆਏ ਓ, ਗਏ ਸੀ ਘੁੰਮਣ
ਪਤਾ ਹੈ ਟ੍ਰੇਨ ਚ ਬਹੁਤ ਭੀੜ ਸੀ, ਗਰਮੀ ਸੀ। ਰਾਤੀ ਵੀ ਸਾਡੀ ਟ੍ਰੇਨ ਲੇਟ ਹੋ ਗਈ ਸੀ, ਇੱਕ ਵਜੇ ਘਰ ਆਏ ਆਂ ਅਸੀਂ।
ਹਾਂਜੀ-ਹਾਂਜੀ-ਹਾਂਜੀ-ਹਾਂਜੀ-ਹਾਂਜੀ ਟ੍ਰੇਨ ਤਿੰਨ ਘੰਟੇ ਰੁਕੀ ਰਹੀਏ। ਹਾਂਜੀ-ਹਾਂਜੀ ਜਿਆਦਾ ਨਾ ਟ੍ਰੇਨ ਦਿੱਲੀ ਰੁਕਦੀ ਗਾਜ਼ੀਆਬਾਦ।
ਹਾਂ, ਗਾਜ਼ੀਆਬਾਦ ਸਟੋਪ ਈ ਬੜਾ।
ਹਾਂਜੀ, ਹੋਰ ਬੱਚੇ ਠੀਕ ਤੁਹਾਡੇ।
ਹਾਂਜੀ ਬੱਚੇ ਸਭ ਠੀਕ- ਠਾਕ ਐ। ਸਕੂਲ ਖੁਲ੍ਹੇ ਬੱਚਿਆਂ ਦੇ
ਹਾਂਜੀ-ਹਾਂਜੀ, ਸੁ ਹਾਂਜੀ-ਹਾਂਜੀ, ਰਹਿ ਗਏ ਨੇ ਦੋ ਤਿੰਨ ਦਿਨ ਰਹਿ ਸਕੂਲ ਖੁਲ੍ਹ ਜਾਣਗੇ ਉਹਨਾਂ ਦੇ।
ਤੇਰੇ ਨਾਂ ਤੀ ਕਰਵਾਏ ਨੇ।
ਹਾਂਜੀ-ਹਾਂਜੀ, ਬੱਚੇ ਨਾਨੀ ਕਰ ਜਾਂਦੇ ਨੇ। ਬਸ ਹੁਣ ਬੈਗ ਦੀ ਤਿਆਰੀ ਐ ਕੰਮ ਪਿਆ ਸੀ ਖਤਮ ਕੀਤਾ, ਹੁਣ ਬੈਗ ਸ਼ੁਰੂ ਕਰ ਲੱਗੇ ਨੇ ਜਾਣਾ ਸਕੂਲ ਇਹਨਾਂ ਨੇ ਹੋਰ ਕਦੀ ਫੋਨ ਕਰੋ
ਕਰਦੇ ਰਹਿੰਦੇ ਹਾਂ ਬਸ ਥੋੜਾ ਕੰਮ ਵਿੱਚ ਬੀਸੀ ਹੁੰਦੇ ਆ ਹੌਰ ਕੁਛ ਨੀ
ਹਾਂਜੀ-ਹਾਂਜੀ ਕੰਮ ਦੇ ਚੱਕਰਾਂ ਚ ਫੋਨ ਨੀ ਹੋ ਜਾਂਦਾ
ਕੰਮ ਕਾਰ ਨਾਲ ਸਭ ਕੁਛ ਚੱਲਦਾ ਹੈ ਕੰਮ ਪਹਿਲੇ ਜ਼ਰੂਰੀ ਹੈ।
ਹਾਂਜੀ-ਹਾਂਜੀ ਕੰਮ ਵੀ ਬਹੁਤ ਜ਼ਰੂਰੀ ਹੈ ਜੀ। ਕੰਮ ਹੋਏਗਾ ਘਰ ਚਲੇਗਾ
ਹਾਂ ਤਾਂ ਹੀ ਘਰ ਚਲੇਗਾ।
ਰ ਪੈੇਸੇ ਤੇ ਬਿਨਾਂ ਦੇਖੋ ਕੋਛ ਨਹੀ ਅੱਜ ਕਲ
ਹਰ ਚੀਜ਼ ਹਰ ਚੀਜ਼ ਹਰ ਚੀਜ਼ ਟਾਈਮ ਚੱਲਦੀ ਹੈ ਅੱਜ ਕੱਲ।
ਹੋਰ ਹਾਂਜੀ ਕਾ ਸਕ ਠੀਕ ਠਾਕ ਆਓ ਤੁਸੀਂ ਘਰ ਆਉਂਦੇ ਹੀ ਨੀ
ਕੋਈ ਬੁਲਾਂਦਾ ਹੀ ਨੀ ਹੈ।
ਹਾਂ ਤੁਸੀਂ ਬੁਲਾਓ ਤਾਈ ਆਵਾਂਗਾ
ਹਾਂਜੀ
ਘੁੰਮਣ ਨਹੀਂ ਗਏ
ਘੁੰਮਣ ਜਾਣਾ ਸੀ ਅਸੀ ਹੁਨੇ ਉੱਥੇ ਜਾਣਾ ਸੀ ਹੈਲੋ ਹੈਲੋ ਹੈਲੋ ਹੈਲੋ-ਹੈਲੋ ਹੈਲੋ
ਆਵਾਜ਼ ਨਹੀਂ ਆਰੀ ਨੇਟ ਨੀ ਬੰਦ ਹੋ ਗਿਆ
ਹੈਲੋ
ਉਹ ਹੈਲੋ
ਹੈਲੋ
- ਸਾਡੀ ਆਵਾਜ਼ ਨ ਆ ਰਹੀ ਸੀ ਹਾਂਜੀ-ਹਾਂਜੀ
ਆ ਰਹਿ ਐ
ਹਾਂਜੀ-ਹਾਂਜੀ ਹੁਣ ਆ ਰਹੀ ਹੈ।
ਠੀਕ ਹੈ ਉਹ ਮੈਂ ਘੁੰਮਣ ਦਾ ਪਲੈਨ ਬੁਲਾਓਗੇ ਤੇ ਆਵਾਂਗੇ।
ਕੋ ਨ ਜੀ ਆਪਾਂ ਤੁਹਾਨੂੰ ਮੈਂ ਕਿਹਾਜ ਫੋਨ ਹੀ ਕਰ ਲਈਏ ਬੜੇ ਚਿਰਾਂ ਬਾਅਦ ਫੋਨ ਕੀਤਾ
ਅੱਛਾ ਠੀਕ ਠੀਕ ਠੀਕ ਕੀਤਾ ਫੇਰ ਤੇ।
ਹਾਂਜੀ ਤੇ
ਹੋਰ ਕਿਥੇ ਘੁੰਮਣ ਦਾ ਪਲੈਨ ਹੈਗਾ ਅੱਗੇ
ਕਿਤੇ ਘੁੰਮਣ ਨੀ ਗਏ?
ਕਿਤੇ ਜਾਣ ਦਾ ਪਲੈਨ ਹੈ?
ਨਹੀਂ ਜੀ ਹੁਣ ਬਾਅਦ ਚ ਜਾਵਾਂਗੇ ਤੇ ਹੈ ਤੇ ਬਹੁਤ ਗਰਮੀ ਸਰਦੀਆਂ ਚ ਦੇਖਾਂਗੇ। ਕਿਤੇ ਘੁੰਮਣ ਜਾਵਾਂਗੇ ਗਰਮਿਆ ਚ ਦੇਖੋ।
ਅਸੀਂ ਸੋਚ ਰਹੇ ਹਾਂ ਹੇਮਕੁੰਡ ਸਾਹਿਬ ਜਾਈਏ।
ਹਾਂਜੀ ਬਹੁਤ ਵਧੀਆ ਗੱਲ ਹੈ ਜੇ ਤੁਸੀਂ ਹੇਮਕੁੰਡ ਸਾਹਿਬ ਦੀ ਸੋਚ ਰਹੇ,,
ਹਾਂ ਅਜੇ ਹਾਂ ਅਗਲੇ ਹਾਂ ਅਗਲੇ ਮੰਡੇ ਸੋਚਦੇ ਆ ।
ਹਾਂਜੀ ਬੱਚਿਆਂ ਨੂੰ ਪਤਾ ਵੀ ਲੱਗ ਜਾਂਦਾ ਇੱਥੇ ਮਤਲਬ ਬਾਬਾ ਜੀ ਬਾਰੇ ਬੱਚਿਆਂ ਨੂੰ ਜਾਣ ਹਾਂਜੀ -ਹਾਂਜੀ ਤੇ ਕਦੋਂ ਜਾ ਰਏ ਓ। ਕਦੇ ਹੇਮਕੁੰਟ ਸਾਹਿਬ ਹੈਲੋ। ਹੈਲੋ। ਹੈਲੋ। ਹੈਲੋ ਤੁਹਾਡੀ ਆਵਾਜ਼ ਨਈ ਆ ਰੀ ਜੀ । ਹੈਲੋ। ਹੈਲੋ। ਹੈਲੋ।